ਥਾ ਕੀ
ਸਤ ਸ਼੍ਰੀ ਕਾਲ ਜੀ।
ਸਤ ਸ਼੍ਰੀ ਕਾਲ ਜੀ।ਹੋਰ, ਕੀ ਹਾਲ ਚਾਲ ਹੈ ਜੀ?
ਬਸ ਮੈਂ ਠੀਕ ਹਾਂ ਤੁਸੀਂ ਸੁਣਾਓ ਕੀ ਕਰਦੇ ਪਏ ਸੀ
ਕੁਝ ਨੀ ਬਸ ਬੱਚਿਆਂ ਦੇ ਨਾਲ ਬਾਹਰ ਬੈਠੇ ਸੀਗੇ ਥੋੜ੍ਹੀ ਜਿ ਹਵਾ ਚੱਲਦੀ ਪਈ ਹੈ ਤੇ ਮੈਂ ਕਿਹਾ ਚੱਲ ਬਹਿਨੇ ਆ ੋ ਹਾਂਜੀ ਅਸੀਂ ਤਾਂ ਖਾ ਲਿੱਤੀ ਤੁਸੀਂ ਖਾ ਲਿੱਤੀ ਅੱਛਾ ਜੀ ਅੱਛਾ ਜੀ, ਕਿੱਥੇ ਗਏ ਹੋਏ ਸੀ? ਏਨੂੰ ਦਿਨਾਂ ਦੇ ਬੜੇ ਦਿਨਾਂ ਬਾਦ ਯਾਦ ਕੀਤਾ ਤੁਸੀਂ।
ਬਸ ਘਰ ਦੇ ਕੰਮਾਂ ਚ ਬਸ
ਹਾਂਜੀ। ਹਾਂਜੀ। ਬਿਲਕੁਲ ਬਿਲਕੁਲ ਵਧੀਐ। ਫੋਨ ਕਰ ਲਿਆ ਕਰੋ ਵਿੱਚ‌।ਜੀ। ਹੋਰ ਦੱਸੋ?
ਬੜਾ ਵੱਧਦਾ ਪਿਆ ਏ, ਸਮਝ ਨੀ ਆਂਦਾ ਪਿਆ ਕੁਛ ਅਸੀਂ ਬਾਰ ਦਾ ਵੀ ਨੀ ਏਡਾ ਖਾਂਦੇ। ਤੇ ਮੈਂ ਓਹੀ ਸੋਚਨੀ ਪੀਆਂ ਮੈਂ ਕਿਆ, ਕਰਾਂ ਤੇ ਕਰਾਂ ਕੀ? ਬੀ ਹਾਂ ਤੇ
ਯੋਗਾ ਜੌਇਨ ਕੀਤਾ ਹੋਯੈ, ਤਾਂ ਮੇਰੀ ਥੌੜੀ ਬੋਡੀ ਫਿੱਟ ਹੁੰਦੀ ਪੀ ਐ। ਤੇ ਤੁਸੀਂ ਵੀ ਭੈਣ ਜੀ ਯੋਗਾ ਜੌਇਨ ਕਰ ਲੋ।
ਅੱਛਾ, ਅੱਛਾ ਤੇ
ਤਾਂ ਤੁਸੀਂ ਜਲਦੀ ਵੇਟ ਲੂਜ ਕਰਨਾ ਚਾਹੁੰਦੇ ਹੋ, ਪਤਲੇ ਜਲਦੀ ਹੋਣਾ ਚਾਹੁੰਦੇ ਹੋ ਫੇਰ ਤਾਂ ਤੁਸੀਂ ਕਰੋ ਜਿੰਮ ਜੌਇਨ।ਜੇ ਤਾਂ ਤੁਸੀਂ ਥੋੜ੍ਹਾ ਟਾਈਮ ਨਾਲ ਸਲੋਲੀ ਸਲੋਲੀ ਅਪਣੇ ਬੋਡੀ ਨੂੰ ਮੇਨਟੇਨ ਕਰਨਾ ਤਾਂ ਪਤਲੇ ਹੋਣਾ ਚਾਹੁੰਦੇ ਹੋ, ਫੇਰ ਤੁਸੀਂ ਕਰੋ ਯੋਗਾ ਜੌਇਨ।
ਅੱਛਾ।
ਓਦੇ ਵਿੱਚ ਕਾਫੀ ਐਕਸਰਸਾਈਜ਼ ਵਗੈਰਾ ਦਸਦੇ ਨੇ ਕਿੱਦਾਂ- ਕਿੱਦਾਂ ਕਰਨਾ ਹੈ।
ਅੱਛਾ, ਅੱਛਾ।
ਵੀ ਦੱਸਦੇ ਨੇ ਕੀ ਕੀ ਤੁਸੀਂ ਖਾਓ, ਕੈਲਰੀ ਵਗੈਰਾ ਅਪਣੀ ਘੱਟ ਖਾਓ।
ਹਾਂ ਹਾਂ।
ਟੀ ਦੇ ਵਿੱਚ ਬੌਤ ਜਿਆਦਾ ਫੈਟ ਹੁੰਦੀ ਐ।
ਅੱਛਾ।
ਥੋੜ੍ਹੀ ਘੱਟ ਖਾਓ।
ਤੇ ਫੇਰ ਤੁਸੀਂ ਡਾਇਟ ਕਰਦੇ ਹੋ? ਬੀ ਕਟਾਈ ਹੋਈ ਹੋਣੀ ਏ ਰੋਟੀ?
ਹਾਂਜੀ, ਰੋਟੀ ਮੈਂ ਦੇਖੋ ਦੋ ਟੈਮ ਖਾਂਦੀ ਆਂ।ਜਿਵੇਂ ਦੁਪੈਰੇ ਦੋ ਫੁਲਕੇ ਖਾ ਲਿੱਤੇ, ਰਾਤੀ ਇੱਕ ਫੁਲਕਾ ਖਾਧਾ, ਓਹ ਵੀ ਸੱਤ ਵਜੇ ਨਾਲ ਖਾਲੀ ਦੀ ਐ। ਜ਼ਿਆਦਾ ਲੇਟ ਖਾਂਦੇ ਹਾਂ ਨਾ ਤਾਂ ਫੇਰ ਉਹ ਪਚਦੀ ਨੀ ਆ ਯਾਨੀ ਕਿ ਯਣੀ ਕਿ ਸਰੀਰ ਨੂੰ ਵੀ ਟਾਈਮ ਚਾਹੀਦਾ ਹੈ ਪੰਜ ਸੱਤ ਘੰਟਿਆਂ ਦਾ ਚਾਰ ਪੰਜ ਘੰਟਿਆਂ ਦਾ ਘੱਟੋ ਘੱਟ ਸੌਣ ਤੋਂ ਪਹਿਲਾਂ ਫੇਰ ਇਸ ਕਰਕੇ ਕਿ ਅਸੀਂ ਸ਼ਾਮੀ ਜਲਦੀ ਰੋਟੀ ਖਾ ਲਈ ਦੀ ਹੈ।
ਅੱਛਾ, ਅੱਛਾ ਤੇ ਜਿਵੇਂ ਕਹਿੰਦੇ ਨੇ ਨਾ ਵੀ- ਡਾਇਟ ਪਲੈਨ ਵੀ ਦਿੰਦੇ ਨੇ ਏਦਾਂ ਦਾ ਕੁਛ ਦਿੰਦਾ ਤੁਹਾਡੇ ਉੱਥੇ ਯੋਗਾ ਵਾਲੀ ਦੇ- ਜਿੱਥੇ ਤੁਸੀਂ ਜਾ ਰਹੇ ਹੋ
ਹਾਂਜੀ ਹਾਂਜੀ ਡੈਟ ਪਲੈਨ ਦਿੰਦੇ ਨੇ ਸਵੇਰੇ ਤੁਸੀਂ ਔਰਸ ਖਾੀ ਖਾ ਲੋ, ਕਦੀ ਪੋਹਾ ਖਾ ਲੋ, ਕਦੀ ਬੇਸਨ ਦਾ ਚਿੱਲਾ ਬਣਾ ਕੇ ਖਾ ਲੋੋ
ਅੱਛਾ, ਅੱਛਾ ਤੇ ਹਹ ਕਹਿੰਦੇ ਨੇ ਬਈ ਸਵੇਰ ਦਾ ਨਾਸ਼ਤਾ ਤੁਸੀਂ ਭਰ ਕੇ ਪੇਟ ਕਰੋ ਤੇ ਫਿਰ ਅ- ਓਸ ਤੋਂ ਬਾਦ ਜਿਵੇਂ ਦੁਪੈਰ ਦਾ ਐ, ਓਸ ਤੋਂ ਥੋੜਾ ਹਲਕਾ ਕਰੋ ਤੇ ਰਾਤੀ ਓਸ ਤੋਂ ਵੀ ਬਈ ਨਾ ਬਰਾਬਰ ਹੀ ਲੋ।
ਹਾਂਜੀ, ਜਿਵੇਂ ਅ ਰਾਤੀ ਦਾਲ ਖਾ ਲਿੱਤੀ ਇੱਕ ਕੋੌਲੀ। ਸਬਜ਼ੀ ਜੇੜੀ ਬਣਾਈ ਓਹ ਖਾ ਲਿੱਤੀ, ਫੁਲਕਾ ਨਾ ਲੋ।
ਹਾਂਜੀ, ਨਹੀਂ ਮੈਂ ਤੇ ਨਾ ਰਾਤ ਦੀ ਤੇ ਮੈਂ ਘੱਟ ਵੱਧ ਹੀ ਖਾਂਣੀ ਆਂ। ਤੇ ਸਵੇਰ ਦਾ ਤੇ ਦੁਪਹਿਰ ਦਾ ਹੀ ਹੋ ਜਾਂਦਾ ਹੈ ਕਿਉਂਕਿ ਨਾ ਸ਼ਾਂ ਸ਼ਾਮ ਵੇਲੇ ਚਾਹ ਪੀਵੀ ਦੀ ਹੈ ਨਾ ਤਾਂ ਖਾਧਾ ਜਾਂਦਾ ਕਦੇ ਕੁਛ ਆ ਗਿਆ ਬਈ ਰਸ ਹਾਂ ਘਰ ਬਣਾ ਲਏ ਕਦੀ ਕੁਛ- ਜਿਵੇਂ ਸੇਵੀਆਂ ਬਣਾ ਲਈਏ ਨਮਕੀਨ ਤੇ ਦਲੀਆ ਬਣਾ ਲਿਆ। ਕਧਆਂ ਜ ਹਮ
ਚੀਜ਼ਾਂ ਖਾਣ ਨਾ
ਹਾਂ ਜਾਂ ਕਿਸੇ ਵੇਲੇ ਬੱਚੇ ਕਹਿ ਦਿੰਦੇ ਨੇ ਫਿਰ ਬ੍ਰੈਡ ਤਾਲੀ ਦੇ ਨੇ-
ਹਾਂਜੀ
ਬਸ ਇਹ ਖਾਧਾ ਜਾਂਦਾ ਤੇ, ਬਸ ਵੀ ਜੀਅ ਨੀ ਕਰਦਾ ਰਾਤੀ ਖਾਣ ਨੂੰ ਬੱਚਿਆਂ ਨੂੰ ਬਣਾ ਦੀਤਾ ਹਾਂ
ਅੱਛਾ, ਅੱਛਾ।
ਤੇ ਬਸ ਉਹੀ, ਪਤਾ ਨੀ ਵਜ਼ਨ ਜਿਹ ਵੱਧਦਾ ਪਿਆ। ਬਸ ਜੜ ਵੀ ਲੱਤਾਂ ਰਾਤੀ ਸੋਣ ਵੇਲੇ ਲੱਤਾਂ ਬੜੀਆਂ ਦਰਦ ਹੁੰਦੀਆਂ ਨੇ।
ਕੋਸ਼ਿਸ਼ ਕਰੋ ਆਪਣਾ ਓਇਲੀ ਘੱਟ ਖਾਓ, ਰਾਤੀ ਸੌਣ ਤੋਂ ਪੇਲੇ ਨਾ ਦੁੱਧ ਵਗੈਰਾ ਪੀ ਲਓ ਇ ਕੱਪ
ਮੈਂ ਪਿੱਛੇ ਆਪਣਾ ਟੈਸਟ ਵੀ ਕਰਾਇਆ ਨਾ ਤੇ ਮੇਰਾ ਨਾ ਉਹ ਵਿਟਾਮਿਨ ਬੀ ਟਵੈਲਵ ਘਟਿਆ ਹੋਇਆ ਤੇ ਵਿਟਾਮਿਨ ਡੀ ਵੀ ਕਟਿਆ ਹੋਇਆ ਏ ਤੇ ਫੇਰ ਮੈਂ ਫਿਰ ਹੁਣ ਦਵਾਈ ਲਿੱਤ ਤੀ ਏ ਸ਼ੁਰੂ ਕੀਤੀ ਏ ਲੈਣੀ, ਹਾਂ। ਤੇ ਹਲੇ ਮਾੜਾ ਮੋਟਾ
ਦਾਂ ਆਦੇ ਨਾ ਪਾਊਚ ਮਿਲਦੇ ਨੇ, ਉਹ ਡਾਕਟਰ ਆਪਣੀ ਜਿੰਨੀ ਕਿਉਂਕਿ ਤਾਡੀ ਕੱਟਿਆ ਹੋਇਆ ਵਿਟਾਮਿਨ ਡੀ। ਉਸ ਹਿਸਾਬ ਨਾਲ ਤੁਹਾਨੂੰ ਪਾਉਚ ਦੱਸਣਗੇ ਤੁਸੀਂ ਹਫ਼ਤੇ ਬਾਅਦ ਲੈਣਾ ਐ। ਤਿੰਨ ਦਿਨਾਂ ਬਾਅਦ ਲੈਣਾ, ਚਾਰ ਦਿਨਾਂ ਬਾਅਦ ਲੈਣਾ, ਦੁੱਧ ਦੇ ਵਿੱਚ ਘੋਲ ਕੇ ਅਪਣਾ ਓ ਪੀਓ। ਹੂੰ।
ਹਮ, ਨਹੀਂ ਮੇਰਾ ਤੇ ਨਾ ਬਹੁਤ ਜ਼ਿਆਦਾ ਹੀ ਘੱਟ ਗਿਆ। ਮੈਂ ਵਿਖਾਈ ਰਿਪੋਰਟ ਡਾਕਟਰ ਕਹਿੰਦਾ ਵੀ ਇਹ ਤੁਹਾਡਾ ਤੇ ਬਹੁਤ ਜ਼ਿਆਦਾ ਐ, ਵੀ ਕਾਫੀ ਜਿਆਦਾ ਕਹਿੰਦਾ ਘਟਿਆ ਹੋਇਆ, ਵੀ ਇੱਕ ਹੁੰਦਾ ਨਾ ਵੀ ਮਿਨੀਮਮ ਇਨੀ ਨਾ ਫੇਰ ਕਹਿੰਦਾ ਉੱਥੇ ਲਾਈਨ ਤੇ ਪਹੁੰਚਿਆ ਹੋਇਆ। ਹਾਂ-ਹਾਂ।
ਤੁਸੀਂ ਉਹ ਵਿਟਾਮਿਨ ਡੀ ਦੇ ਪਾਉਚ ਵਗੈਰਾ ਰੈਗੂਲਰ ਲਓ ਤੇ ਨਾਲ ਯੋ ਗਾ ਵਗੈਰਾ ਜਆਇਨ ਕਰੋ, ਉਹਦੇ ਨਾਲ ਤੁਹਾਡੀ ਬੋਰ ਡੀ ਵੀ ਫਿੱਟ ਹੋ ਜਾਏਗੀ, ਤੁਹਾਨੂੰ ਤੁਹਾਡੇ ਵੇਟ ਦੇ ਅਕੋਰਡਿੰਗ ਹਾਈਟ ਦੇ ਅਕੋਰਡਿੰਗ ਨਾ ਦੱਸਣਗੇ ਕੀ ਤੁਸੀਂ ਇਹ ਮੀਲ ਇਸ ਟਾਈਮ ਖਾਣੀ ਐਂ। ਫਰੂਟਸ ਇਸ ਟਾਈਮ ਖਾਣੇ ਨੇ, ਸਲਾਦ ਇਸ ਟਾਈਮ ਖਾਣਾ। ਇੰਨੇ ਟਾਈਮ ਦਾ ਡਿਫਰੈਂਸ ਰੱਖਣਾ।
ਹੂੰ-ਹੂੰ-ਹੂੰ ਉਹ ਤੇ ਹੂੰ-ਹੂੰ।
ਇਸ ਕਰਕੇ ਯੋਗਾ ਕਰਨਾ ਬਹੁਤ ਜ਼ਰੂਰੀ ਐ। ਐਕਸਰਸਾਈਜ਼ ਤਾਂ ਹੋ ਜਾਂਦੀ ਐ। ਓਦਾਂ ਘਰ ਬੈਠੇ ਤਾਂ ਦੇਖੋ ਘਰ ਦੇ ਜਿੰਨੇ ਮਰਜੀ ਕੰਮ ਕਰ ਲੋ ਐਕਸਰਸਾਈ ਚ ਨੀ ਨਾ ਗਿਂਦੇ। ਜਿਹੜੇ ਘੰਟਾ ਇੱਕ ਪ੍ਰੋਪਰ ਆਪਣੇ ਬੋਡੀ ਨੂੰ ਦੇਣਾ।
ਘਰ ਕਰਨ ਬਹੋ ਮੁਸ਼ਕਿਲ ਨਾਲ ਦਸ ਪੰਦਰਾਂ ਦਿਨ ਲਗਾਤਾਰ ਹੋਏਗੀ। ਉਸ ਤੋਂ ਬਾਅਦ ਇੱਕ ਦਿਨ ਮਿਸ ਹੋਇਆ ਨੀ ਫੇਰ ਦੋ ਦਿਨ ਮਿਸ ਹੋਣਗੇ ਫੇਰ ਐਸਾ-ਐਸਾ ਫਿਰ ਛੁੱਟੀ ਹੀ ਜਾਂਦੀ ਐ।
ਹਾਂਜੀ।
ਫੇਰ ਤੇ ਜਾਏ, ਫੇਰ ਤੇ ਕੀਤਾ ਹੀ ਨਹੀਂ ਜਾਂਦਾ। ਉਹ ਹੰ
ਉੱਥੇ ਏਦਾਂ ਹੁੰਦਾ ਨਾ ਪਤਾ, ਆਪਾਂ ਫੀਸ ਵੀ ਭਰੀ ਐ। ਆਪਾਂ ਟਾਈਮ ਦੇ ਨਾਲ ਪਹੁੰਚਣਾ ਪੰਚੁਅਲ ਹੋ ਕੇ ਪਹੁੰਚਣਾ। ਨਹੀਂ ਪਹੁੰਚਾਂਗੇ ਸਾਡਾ ਦਿਨ ਮਿਸ ਹੋ ਜਾਏਗਾ, ਇਹ ਚੀਜ਼ ਹੁੰਦਾ। ਘਰ ਤਾਂ ਨੀ ਗਿੱਲੀ ਹੋ ਜਾਂਦੀ। ਕਰ ਲਿੱਤੀ, ਕਰ ਲਿੱਤੀ, ਨਹੀਂ ਕੀਤੀ, ਨਹੀਂ ਕੀਤੀ।
ਹਾਂ-ਹਾਂ।
ਇਹ ਚੀਜ਼ ਹੋ ਜਾਂਦੀ ਹੈ, ਇਸ ਕਰਕੇ ਬਾਹਰ ਹੀ ਵੈਸਟ ਰਹਿੰਦਾ।
ਜਿੰਮ ਦਾ ਵੀ ਕਹਿੰਦੇ ਨੇ ਜਿੰਮ ਵੀ ਕਹਿੰਦੇ ਨੇ ਉਹ ਵੀ ਵਧੀਆ ਹੁੰਦੀ ਹੈ। ਉਹਦੇ ਨਾਲ ਵੀ ਬੋਡੀ ਵਿੱਚ ਵੀ ਤਾਕਤ ਬਣਦੀ ਐ।
ਜਿੰਮ ਵੀ ਵਧੀਆ, ਉਹ ਪ੍ਰੋਟੀਨ ਵਗੈਰਾ ਦਿੰਦੇ ਨੇ ਤੇ ਉਹਦੇ ਨਾਲ ਵੀ ਤੁਹਾਡਾ ਸਰੀਰ ਫਿੱਟ ਹੁੰਦਾ ਏ।
ਹਾਂਜੀ-ਹਾਂਜੀ।
ਕੋਈ ਨਾ, ਕੋਈ ਨਾ। ਤਾਂ ਕਰਕੇ ਤੁਸੀਂ ਜਿੰਮ ਜੁਆਇਨ ਕਰਲੋ, ਉਹਦੇ ਨਾਲ ਪਤਲੇ ਹੋ ਜੋਗੇ।
ਤੇ ਨਾਲ ਤੁਹਾਨੂੰ ਪ੍ਰੋਪਰ ਡਾਇਟ ਦੇਣਗੇ, ਪ੍ਰੋਪਰ ਚਾਰਟ ਬਣਾ ਕੇ ਦੇਣਗੇ, ਤੁਸੀਂ ਇੰਨੀ ਕੈਲਰੀ ਲੈਣੀ ਇੰਨੀ ਪ੍ਰੋਟੀਨ ਲੈਣੀ ਹੈ ਇੰਨਾ ਆਇਰਨ ਲੈਣਾ ਹਰੇਕ ਚੀਜ਼ ਇਨੀ ਲੈਣੀ ਹੈ।ਪ
ਕਹਿੰਦੇ ਨੇ ਨਾ ਬਈ ਜਿੰਮ ਵਿੱਚ ਨਾ ਉਹ ਵੀ ਕਰਾਉਦੇ ਨੇ। ਬਈ ਜੂੰਬਾ ਤੇ ਕਾਰਡੀਓ ਵੀ ਡਾਂਸ ਹੁੰਦਾ
ਹਾਂ, ਉਹ ਆਪਣੀ ਚੋਆਇਸ ਹੁੰਦੀ ਹੈ ਤੁਸੀਂ ਜਿੰਬਾ ਕਾਰਡੀਓ ਲੈਣੀ ਹੈ। ਜਾਂ ਫਿਰ ਆਪਣੀ ਮਸ਼ੀਨਜ਼ ਦੇ ਨਾਲ ਲੂਜ ਕਰਨਾ ਚਾਹੁੰਦੇ ਹੋ, ਇਹ ਚੀਜ਼ ਹੋ ਜਾਂਦੀ ਹੈ। ਇਹ ਵੀ ਬਸਟ ਗਾ ਉਹਦੇ ਚ ਉਹ ਮਸ਼ੀਨ ਮਸ਼ੀਨਰੀ ਵਗੈਰਾ ਹੁੰਦੀ ਹੈ, ਵੋਕਿੰਗ ਤੁਹਾਡੀ ਹੋ ਜਾਂਦੀ ਹੈ ਜਿਹੜੀ ਆਪਾਂ ਉਹ ਮਸ਼ੀਨ ਤੇ ਹੀ ਹੋ ਜਾਂਦੀ ਹੈ, ਪਲੱਸ ਉਹ ਅਕਾਊਂਟ ਹੋ ਜਾਂਦੇ ਨਾ ਉਹਦੇ ਨਾਲ, ਕਿੰਨੇ ਕਿੰਨੇ ਤੁਹਾਡੇ ਤੁਸੀਂ ਅੱਜ ਕਿੰਨੇ ਸਟੈਪਸ ਚੱਲੇ ਹੋ।
ਹਾਂ, ਹਾਂ, ਉਹ ਤੇ ਹੈ ਹੀ।
ਹਾਂਜੀ, ਵਧੀਆ ਰਹੋਗੇ। ਬੋਡੀ ਵੀ ਫਿੱਟ ਹੋ ਜਾਂਦੀ ਹੈ ਤਾਂ ਹੀ ਮੇਰਾ ਵੇਟ ਲੂਜ ਹੋ ਗਿਆ ਪਿੱਛੇ ਮੇਰਾ ਬਹੁਤ ਜ਼ਿਆਦਾ ਵੇਟ ਵੱਧ ਗਿਆ। ਗਿਆ ਸੀ ਗਾ ਟਮੀ ਵੀ ਵੱਧ ਗਈ ਸੀ ਗੀ ਐਕਸਸਾਈਜ਼ਾਂ ਦੇ ਨਾਲ ਹੀ ਥੋੜਾ ਜਿਹਾ ਅੰਦਰ ਹੋਇਆ। ਫਿਰ ਡਾਇਟ ਵੀ,
ਹੋ ਦੇਈ,
ਬਿਲਕੁਲ-ਬਿਲਕੁਲ, ਪਿੱਛੇ ਮੈਨੂੰ ਥਾਇਰੋਡ ਹੋ ਗਿਆ ਸੀ ਗਾ, ਉਹਦੇ ਕਰਕੇ ਫਿਰ ਮੈਨੂੰ ਡੋਕ ਨੇ ਕਿਆ ਕਹਿੰਦੇ ਤੁਸੀਂ ਸੁਰਾਣਾ ਨਾ ਲੋ, ਬਿਨਾਂ ਸਰਾਣੇ ਤੋਂ ਲੇਟ ਤੋ ਹਲਦੀ ਵਾਲਾ ਦੁੱਧ ਪੀਓ, ਹਾਂਜੀ-ਹਾਂਜੀ। ਸਰਵਾਈਕਲ ਸੋਰੀ ਥਾਇਰੋਡ ਮੁੰਹ ਚੋ ਨਿਕਲ ਗਿਆ ਸਰਵਾਈਕਲ ਹੋ ਗਿਆ ਸੀਗਾ ਬਿਨਾਂ ਸਰਾਣੇ ਤੋਂ ਲੇਟ ਰਹੀ ਸੀ ਗੇ ਹਲਦੀ ਵਾਲਾ ਦੁੱਧ ਵੀ ਪੀਣਾ ਫਿਰ ਉਹਨਾਂ ਨੇ ਨਾਲ ਕੈਲਸ਼ੀਅਮ ਸ਼ੁਰੂ ਕਰ ਦਿੱਤੀ ਸੀ ਹੱਡੀਆਂ ਜਦੋਂ ਕੈਲਸ਼ੀਅਮ ਘੱਟ ਜਾਂਦਾ ਸਰੀਰ ਚ, ਤੇ ਇੱਦਾ ਦੀ ਦਿੱਕਤ ਹੋ ਜਾਂਦੀ ਹੈ।
ਹਾਂ-ਹਾਂ, ਉਹ ਤੇ ਐ। ਹਾਂਜੀ-ਹਾਂਜੀ, ਉਹ ਤੇ ਹੈ ਹੀ ਏ। ਕੋਈ ਨੀ ਸਰੀਰ ਦਾ ਧਿਆਨ ਰੱਖਣਾ ਪੈਂਦਾ ਏ ਨਹੀਂ ਤੇ ਹਾਂ ਕੇਅਰ ਕਰੋਗੇ ਤੇ ਸਹੀ ਚੱਲੇਗੀ ਨੀ ਤੇ ਲਾਪਰਵਾਹੀ ਤੇ ਹੁਣ ਤੁਸੀਂ ਮਸ਼ੀਨ ਸਲਾਈ ਮਸ਼ੀਨ ਲੈ ਲੋ ਉਹਨੂੰ ਚਲਾਈ ਜੇ ਚਲਾਈ ਜੇ। ਉਹ ਗਡੀ ਉ ਗੱਡਾ ਵਣ ਜਾਂਦੀ ਬਾਹਲੀ ਹੀ ਚੱਲਦੀ ਫੇਰ ਉਹਨੂੰ ਵੀ ਹਾਂ ਉਹਨੂੰ ਵੀ ਥੋੜੇ ਥੋੜੇ ਦਿਨਾਂ ਬਾਅਦ ਤੇਲ ਦੇ ਰ ਕੇਰ ਹਰ ਚੀਜ਼ ਦੀ ਕੇਅਰ ਹੈ ਜ਼ਰੂਰੀ ਏ। ਸਰੀਰ ਵੀ ਮਸ਼ੀਨ ਏ, ਅਸੀ ਚਲਾਈ ਜਾਈ ਚਲਾਈ ਜਾਈਏ ਇੱਕ ਦਿਨ ਤੇ ਫਿਰ ਜਵਾਬ ਦੇਦੇਗਾ।
ਹਾਂਜੀ-ਹਾਂਜੀ ਇਹ ਤਾਂ ਹੈਗਾ ਇਹਨੂੰ ਵੀ ਪ੍ਰੋਪਰ ਡਾਇਟ ਚਾਹੀਦੀ ਹੈ ਹਰੇਕ ਚੀਜ਼ ਚਾਹੀਦੀ ਹੈ, ਨਹੀਂ ਤਾਂ ਇਹ ਵੀ ਖ਼ਰਾਬ ਹੋ ਜਾਂਦੀ ਹੈ। ਬਿਮਾਰੀਆਂ
ਹਾਂਜੀ ਬਿਲਕੁਲ, ਹੋਰ ਦੱਸੋ?
ਬਸ ਕਰ, ਹੋਰ ਤੁਹਾਡੇ ਘਰ ਸਭ ਠੀਕ ਨੇ?
ਹਾਂਜੀ-ਹਾਂਜੀ ਸਭ ਠੀਕ ਹੈ, ਘੁੰਮ ਆਓ ਤੁਸੀਂ?
ਹਾਂਜੀ, ਬਸ ਘੁੰਮਿਆ ਆਏ ਸੀ।
ਅੱਛਾ ਜੀ।
ਬਸ ਫੇਰ ਆਕੇ ਕੱਪੜੇ ਧੋਨੇ ਤੇ ਸਾਰੇ ਖਲੇਰੇ ਫੇਰ ਪਹਿਲੇ ਜਾਣ ਵੇਲੇ ਤਿਆਰੀਆ ਫੇਰ ਆਉਣ ਵੇਲੇ ਖਲੇਰੇ ਸਮੇਟੋ ਉਹ ਦੀਆਂ ਤਿਆਰੀਆ। ਆ ਹਾਂਜੀ-ਹਾਂਜੀ, ਹਾ ਖੁੱਲ ਗੲੇ ਨੇ ਸਕੂਲ
ਬਾਕੀ ਤੁਹਾਡੀ ਗੁੜੀਆ ਐਕਸ ਆਇਸ-ਕਰੀਮ ਮੰਗ ਰਹੀ ਹੈ, ਇਹਨੂੰ ਆਇਸ-ਕਰੀਮ ਲੈਦੋ।
ਹਾਂ ਹਾਂਜੀ-ਹਾਂਜੀ, ਕੋਈ ਨੀ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।